ਪਲੇ ਵੇ
ਸਸਰੀ ਕਾਲ ਭੈਨ ਜੀ।
ਸਾਸਰੀ ਕਾਲ ਭੈਨ ਜੀ, ਹੋਰ ਠੀਕ-ਠਾਕ ਜੀ।
ਹਾਂਜੀ ਵਦੀਆ ਜੀ ਤੁਸੀਂ ਦੱਸੋ ਕਿੱਦਾਂ
ਬਸ, ਹਾਂਜੀ ਠੀਕ-ਠਾਕ ਜੀ ਵਦੀਆ।
ਹੋਰ ਜੀ, ਕੀ‌ ਕਰਦੇ ਸੀ।
ਬਸ ਘਰ ਦੇ ਕੰਮ ਏ ਜੀ।
ਅੱਛਾ ਜੀ।
ਹਾਂਜੀ-ਹਾਂਜੀ ਇਸ ਟੈਮ ਤਾਂ ਤੁਆਨੂੰ ਪਤਾ ਈ ਐ ਘਰ ਦੇ ਕੰਮਾਂ ਚੀ ਟੈਮ ਲੰਘ ਜਾਂਦਾ।
ਸਈ ਗੱਲ ਐ, ਕਾਮ ਈ ਨੀ ਮੁੱਕਦੇ ਨੇ, ਨਾਲੇ ਮੈਂ ਹੁਨ ਕੱਪੜੇ ਕਬੜ ਵਿੱਚੋਂ ਅਲਮਾਰੀ ਚੋਂ ਕੱਪੜੇ ਕੱਡ ਰੀ ਸੀ, ਪੁਰਾਨੇ-ਪੁਰਾਨੇ ਬੜੇ ਹੋ ਗਏ ਨੇ ਨਾ ਓ ਪੁਰਾਨੇ ਕੱਪੜੇ ਹੁਨ ਦੇਖਦੇ ਆਂ, ਓਥੇ ਇੱਕ ਆਂਦੇ ਨਾ ਪੁਰਾਨੇ ਕੱਪ ਕੱਪੜੇ ਲੇਨ ਲਈ
ਹਾਂਜੀ।
ਓਨੂੰ ਈ ਦੇਖਦੇ ਆਂ ਓਨੂੰ ਵੇਚਾਂਗੇ। ਨਈ ਤਾਂ ਕੋਈ ਪਾਂਦੇ ਓਨਾਂ ਨੂੰ ਦੇ ਦਾਂਗੇ, ਹੁਨ ਦੇਖਦੇ ਆਂ ਔਨਲਾਈਨ ਇਕ ਇੱਕ ਦੋ ਤਿੰਨ ਮੈਂ ਜਗੇ ਤੋਂ ਓਦਾ ਮਤਲਬ ਸ਼ੋਪਿੰਗ ਕੀਤੀ ਹੋਈ ਏ ਕੱਪੜੇਆਂ ਦੀ ਬੱ ਬੱਚੇਆਂ ਦੀ ਕਿਓਂਕਿ ਬੱਚੇਆਂ ਦੇ ਕੱਪੜੇ ਛੇਤੀ ਖਰਾਬ ਹੋ ਜਾਂਦੇ ਨੇ ਨਾ, ਓ ਕੁੱਝ ਵੀ ਡਿਗਾ ਦੇ ਨੇ ਖਾਂਦੇ ਪੀਂਦੇ, ਗਿਰ ਜਾਂਦਾ ਕੁੱਝ ਵੀ।
ਔਨਲਾਈਨ ਫਿਰ ਵਦੀਆ ਮਿਲ ਜਾਂਦੇ, ਜਿਵੇਂ ਸ਼ੋਪਿੰਗ ਕਰਦੇ ਆਂ ਕੱਪੜੇ ਵਗੈਰਾ
ਮੈਂ ਤਾਂ ਕਦੇ ਮੰਗਾਏ ਨੀ ਕੱਪੜੇ ਮੈਂ ਹੁਨੇ ਫਸਟ ਟਾਈਮ ਦੇਖ ਰਈ ਆਂ ਇੱਕ ਫਲਿਪਕਾਟ ਚੋਂ। ਇੱਕ ਮੀਸ਼ੋ-ਮੀਸ਼ੋ ਤੇ ਕੈਂਦੇ ਨੇ ਅਮ ਕਾਫੀ ਸਸਤਾ ਮਿਲਦਾ, ਪਰ ਇੱਕ ਵਾਰੀ ਮੈਂ ਕਿਸੀ ਦਾ ਦੇਖੇਆ ਸੀ ਮੰਗਾਏਆ ਸੀ ਕਿਸੀ ਨੇ ਤੋ ਇੰਨਾ ਵਦੀਆ ਕੁਆਲਿਟੀ ਨਿਕਲੀ ਨੀ ਐ ਪਰ ਮਿਲਦੀ ਕਦੇ-ਕਦੇ ਵੀ ਵਦੀਆ ਨਿਕਲ ਜਾਂਦੀ ਕੁਆਲਿਟੀ।
ਹਾਂਜੀ ਬੋਤ ਈ ਮੀਨਜ਼ ਰੇਅਰ ਈ ਐ ਕੇ ਜੇ ਵਦੀਆ ਆਪਾਂ ਨੂੰ ਮਿਲ ਜਾਵੇ ਬੱ ਬਟ ਜਾਦਾ ਈ ਏ ਹੁੰਦਾ ਆਪਾਂ ਔਫਲਾਈਨ ਸ਼ੋਪਿੰਗ ਕਰਦੇ ਆ ਚਲੋ ਕੱਪੜਾ ਆਪਾਂ ਦੇਖਦੇ ਆਂ ਪਾ ਕੇ ਵੀ ਦੇਖਦੇ ਆਂ, ਟਰਾਏ ਕਰਦੇ ਆਂ ਓਨਲਾਈਨ ਏ ਐ ਕੀ ਆਪਾਂ ਨੇ ਜੋ ਬਸ ਦੇਖ ਲੀ, ਓਹੀ ਮੰਗਵਾ ਲੀ।
ਔਨਲਾਈਨ ਜਾਦਾ ਕਿੱਦਾਂ ਹੁੰਦਾ ਸਿਸਟਮ ਪਤਾ ਕੀ ਆਪਾਂ ਨੂੰ ਕਦੇ ਟਾਈਮ ਨੀ ਲੱਗਦਾ ਕਿੱਥੇ ਬਾਹਰ ਜਾਨਾ ਹੁਨ ਦੇਖੋ ਇੰਨੀ ਗਰਮੀ ਪੈ ਰੀ ਐ ਪੰਜਾਬ ਚ। ਔਖਾ ਹੋ ਜਾਂਦਾ ਫਿਰ ਸ਼ੋਪਿੰਗ ਜਾ ਕੇ ਕਰਨਾ ਓ ਬੱਚੇ ਸਪੈਸ਼ਲੀ ਬੱਚੇਆਂ ਨਾਲ ਜਾ ਕੇ ਹਨਾ, ਤੋਂ ਚਲੋ ਘਰੇਂ ਪਾਣ ਵਾਲੇ ਕੱਪੜੇ ਤੋਂ ਆਪਾਂ ਔਨਲਾਈਨ ਮੰਗਾ ਸਕਦੇ ਆ, ਜਿੱਦਾਂ ਬਰੈਂਡਡ ਕੱਪੜੇ ਹੋ ਗਏ ਤੇ ਯੇ ਹੋ ਗਏ ਵੋ ਆਪਾਂ ਦੁਕਾਨ ਤੇ ਜਾ ਕੇ ਸ਼ੋਪਿੰਗ ਕਰ ਸਕਦੇ ਆ, ਵਧੀਆ ਤਰੀਕੇ ਨਾਲ ਹਨਾ। ਕਿਉਂਕਿ ਉਹ ਮਹਿੰਗੇ ਆਦੇਂ ਨੇ ਬ੍ਰਾਂਡਡ ਕੱਪ ਕੱਪੜੇ, ਊ ਫਿਰ ਆਪਣਾ ਨੂੰ ਸਾਰਾ ਕੁਛ ਦੇਖ ਕੇ ਕਰਨਾ ਪੈਂਦਾ ਐ, ਔਨਲਾਈਨ ਦਾ ਥੋੜਾ ਮਹਿੰਗਾ ਥੋੜੀ ਸਸਤਾ ਆ ਜਾਂਦਾ ਪਰ ਕੁਆਲਿਟੀ ਵੀ ਕੰਮ ਹੋ ਤੋ ਕੋਈ ਗੱਲ ਨੀ ਸਸਤਾ ਤੋਂ ਮਿਲਦਾ ਈ ਆਪ
ਹਾਂਜੀ- ਹਾਂਜੀ, ਹਾਂਜੀ ਇਹ ਤੇ ਹੈ ਕਿ ਹਾਂ ਸਾਈਜ਼ ਦੇ ਅਕੋਰਡਿੰਗ ਐ, ਹੁਣ ਪਾ ਕੇ ਨੀ ਉਹ ਪਤਾ ਲੱਗਦਾ ਕਈ ਵਾਰੀ ਹਾਂ ਪਰ ਅੱਜ ਕੱਲ ਇਹ ਵੀ ਐ, ਰਿਟਰਨ ਵੀ ਹੁਣ ਚੱਲੀਆਂ ਹੋਈਆਂ ਦ ਰਿਟਰਨ ਪੋਲਸੀਆਂ ਵੀ ਆ, ਉਹਨਾਂ ਦੀਆਂ
ਹਾਂਜੀ, ਨਈ ਓਪਸ਼ਨ ਤਾਂ ਬਹੁਤ ਹੈਗੇ ਨੇ ਆਪਾਂ ਰਿਟਰਨ ਵਦੇ ਮਤਲਬ ਕਰ ਵੀ ਸਕਦੇ। ਅਗਰ ਨਹੀਂ ਪਸੰਦ ਆਇਆ ਤਾਂ ਬਾਈ ਚਾਂਸ ਤੋਂ ਫਿਰ ਆਪਾ ਦੁਬਾਰਾ ਉਹਨਾ ਨੂੰ ਮੋੜ ਵੀ ਸਕਦੇ ਆ ਨਾ।
ਹਾਂਜੀ- ਹਾਂਜੀ।
ਹੂੰ, ਤੋ ਪਰ ਜਿੱਦਾਂ ਹੁਣ ਕੱਪੜੇ ਮੰਗਾ ਸ ਸਕਦੇ ਮੋਬਾਇਲ ਇੱਕ ਵਾਰੀ ਸਾਡੇ ਇਥੇ ਗੁਵਾਢ ਚ ਕਿਸੇ ਨੇ ਅਹ ਮੋਬਾਇਲ ਔਡਰ ਕੀਤਾ ਸੀ।
ਅੱਛਾ।
ਮੋਬਾਇਲ ਉਹ ਵੀ ਪਤਾ ਨੀ ਕਿਹੜੇ ਅਹ ਐਪ ਤੇ ਕੀਤਾ ਸੀ, ਉਹ ਪਤਾ ਨੀ ਹੁਣ ਪਤਾ ਨੀ ਲੱਗ ਰਿਹਾ ਮੈਨੂੰ ਤਾਂ ਉਹਨੇ ਮੰਗਾਇਆ ਆਹ ਜਦੋਂ ਖੋਲ ਕੇ ਦੇਖਿਆ, ਉਹਨੇ ਮਤਲਬ ਡਾਊਟਸ ਹੋ ਗਏ ਇੰਨਾ ਹੋਲ -ਲਾ ਕਿਉ ਲੱਗ ਰਿਹਾ ਮਤਲਬ ਬੋਕਸ ਨਾ ਥੋੜਾ ਭਾਰੀ ਜਾ ਹੋਣਾ ਚਾਹੀਦਾ ਨਾ, ਤੋਂ ਉਹਨੇ ਨਾ ਉੱਥੇ ਈ ਖੜੇ ਰਹਿ ਕੇ ਅਹ ਮਤਲਬ ਬੋਕਸ ਓ ਓਪਨ ਕਰਕੇ ਦੇਖਿਆ, ਉਹਦੇ ਵਿੱਚ ਮੋਬਾਇਲ ਨਹੀ ਟਿੱਕੀਆਂ ਮਿਲੀ ਸਾਬਣ ਦੀ।
ਹਾਂਜੀ, ਇਹ ਕਈ ਵਾਰੀ ਕਈਆਂ ਨਾਲ ਹੋਇਆ, ਕੰਪਨੀ ਤਾਂ ਕਈ ਵਾਰੀ ਪਿ ਪਿੱਛੋਂ ਭੇਜ ਦਿੰਦੀ ਆਂ ਚੀਜ਼ਾਂ
ਕੰਪਨੀ -ਕੰਪਨੀਆਂ ਵੱਲੋਂ ਨੀ ਹੁੰਦਾ ਯੇ, ਜੋ ਵਿੱਚ ਵਿਚਾਲੇ ਜੋ ਹੁੰਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਹਾਂ ਯੇ ਮਤਲਬ ਮਹਿੰਗੀ ਚੀਜ਼ ਐ, ਉਹ ਵਿਚਾਲੇ ਇਸ ਕੋਈ ਨਾ ਕੋਈ ਕੱਢ ਦਿੰਦਾ ਐ।
ਹਾਂਜੀ, ਹੁਣ ਕਈ ਵਾਰੀ
ਜਗੇ ਤੇ ਟਾਇਮ ਤੇ ਉਹਨਾਂ ਨੇ ਫੋਨ ਕਰਕੇ ਕੰਪਨੀ ਵਾਲੇ ਨੂੰ ਆ ਕਿਆ ਦਿਖਾਇਆ ਵੀਡੀਓ ਕਰਕੇ ਕਿ ਤੁਹਾਡਾ ਬੰਦਾ ਮੈਨੂੰ ਦੇ ਰਿਹਾ ਸਾਹਮਣੇ ਈ ਹੈਗਾ, ਉਹਨੂੰ ਵੀ ਪੁੱਛ ਕੇ ਦੇਖ ਲੋੋ ਇਹਦੇ ਵਿੱਚ ਮੋਬਾਇਲ ਨੀਂ ਨਿਕਲਿਆ ਉਹਨੇ ਵੀਡੀਓ- ਵੀਡੀਓ ਬਣਾ ਕੇ
ਹੂੰ।
ਖਿਆ ਵੀਡੀਓ ਬਣਾ ਕੇ ਤੋਂ ਫਿਰ ਭੇਜਿਆ, ਫਿਰ ਤੋਨੂ ਉਹਨਾਂ ਨੂੰ ਥੋੜਾ ਮਤਲਬ ਏ ਹੋ ਗਿਆਂ ਸੀ, ਪਤਾ ਲੱਗ ਗਿਆ ਸੀ ਕਿ ਹਾਂ ਸਹੀ ਗੱਲ ਨਹੀਂ ਮੋਬਾਇਲ ਗਿਆ, ਇਹਨਾਂ ਦੇ ਕੋਲ ਕਸਟਮਰ ਕੋਲ ਇਸ ਕਰਕੇ ਥੋੜਾ ਮਤਲਬ ਡਰ ਈ ਲੱਗਦਾ, ਮਹਿੰਗੀ ਚੀਜ਼ ਮੰਗਾਣ ਲਈ।
ਹਾਂਜੀ।
ਹੂੰ।
ਕਈ ਮੰਗਾਦੇ ਨੇ, ਹੁਣ ਮੇਕਅਪ ਪ੍ਰੋਡਕਟ ਨੇ ਕਈ ਵਾਰੀਂ ਕੋਈ ਚੀਜ਼ ਬਾਹਰੋਂ ਮਹਿੰਗੀ ਐ, ਇੱਥੋਂ ਸਸਤੀ ਮਿਲ ਜਾਂਦੀ ਐ।
ਮੇਕਅਪ ਦਾ ਵੀ ਕਿਉਂ ਡਰ ਲੱਗਦਾ, ਕਿਉਂਕਿ ਐਕਸਪਾਇਰੀ ਕੋਈ ਭੇਜ ਦਿੰਦਾ ਐ।
ਹਾਂਜੀ।
ਤੋਂ ਵੋਹ ਥੋੜ੍ਹਾ ਡਰ ਲੱਗਦਾ। ਉਹ ਮੈਂ ਮੇਕੱਪ ਦਾ ਤਾਂ ਕਦੇ ਨਹੀਂ ਮੰਗਾਇਆ ਮੈਨੇ ਸੌਣ ਔਨਲਾਈਨ ਬਾਕੀ ਸ਼ੋਪ ਉਤੇ ਜਾ ਕੇ ਮੈਨੇ ਖ਼ਰੀਦਿਆ, ਕੱਪੜੇ ਬੱਚਿਆਂ ਦੇ ਚਲੋ ਆਪਾਂ ਔਨਲਾਈਨ ਮੰਗਾ ਕੇ ਥੋੜਾ ਟਾਈਮ ਨਾ ਯੂਜ ਸਟਫ ਅੱਗੇ ਬੱਚੇ ਘਰੇ- ਘਰੇ।
ਹਮ
ਓਦਾਂ ਮੰਗਵਾ ਲੈਂਨੇ ਆ, ਅੱਛਾ ਤੇ ਮਾੜਾ ਨਹੀਂ ਹੈਗਾ ਇਹ ਸ਼ੋਪਿੰਗ ਔਨਲਾਈਨ, ਠੀਕ ਹੈ, ਜਿੱਥੇ ਜੋ ਬੰਦਿਆਂ ਨੂੰ ਜਾਣ ਨੂੰ ਟਾਈਮ ਨੀ ਲੱਗ ਦਾ ਬੱਚੇ ਹੈਗੇ ਜਿਸ ਦੇ ਘਰੇ, ਕਿਸੇ ਕੋਲ ਗੱਡੀ ਨੀ ਹੁੰਦੀ ਐ, ਤਾਂ ਉਹ ਬੰਦਾ ਬ ਉੱਥੇ ਬੈਠੇ ਔਨਲਾਈਨ ਕਰਕੇ ਮੰਗਵਾ ਸਕਦੀ ਆ ਚੀਜ਼ਾਂ ਸਾਰੀ। ਹਮ, ਨਾਲੇ ਟਾਈਮ ਵੀ ਬਚ ਜਾਂਦਾ। ਆਪਣਾ ਬਾਹਰ, ਜਾ ਜਾਂਦੇ। ਔਰ ਆਪਣੇ ਘਰ ਦੇ ਵੀ ਕੰਮ ਨਿੱਬੜ ਜਾਂਦੇ ਨੇ।
ਹਾਂਜੀ- ਹਾਂ, ਡਿਲੀਵਡ ਥੋੜ੍ਹੀ ਜਲਦੀ ਵੀ ਹੋ ਜਾਂਦੀ। ਫਲਿੱਪਕਾਰਟ ਦੇ ਵੀ ਜਲਦੀ ਹੋ ਜਾਂਦੀ ਐ ਡਿਲੀਵਰੀ।
ਹਾਂਜੀ, ਉਹਦੇ ਵਿੱਚ ਫੇਰ ਉਪਸ਼ਨ ਆਉਂਦੇ ਨਾ, ਫਿਰ ਉਹ ਜਦੋਂ ਅਗਰ ਆਪਾਂ ਨੂੰ ਆਹ, ਤੁਰੰਤ ਆਪਾਂ ਨੂੰ ਮਤਲਬ। ਕੱਲ ਦੇ ਕੱਲ ਹੀ ਚਾਹੀਦਾ, ਕਿਸੇ-ਕਿਸੇ ਨੂੰ ਪੰਜ- ਛੇ ਦਿਨ ਦਾ ਡਿਲੀਵਰੀ ਉਪਸ਼ਨ ਆਉਂਦਾ, ਹਨਾ। ਪਰ ਆਪਾਂ ਨੂੰ ਕੱਲ ਹੀ ਐਮਰਜੈਂਸੀ 'ਚ ਚਾਹੀਦਾ। ਤੋ ਉਹਦੇ ਵਾਸਤੇ ਆਪਾਂ ਨੂੰ ਤਾਂ, ਕੈਸ਼ ਮਤਲਬ ਪੇ ਕਰਨਾ ਪੈਂਦਾ।
ਹਾਜੀ ਓ ਚਾਰਜਿਸ ਲੱਗ ਜਾਂਦੇ।
ਹਾਂਜੀ, ਚਾਰਜਿਸ਼ ਐਕਸਟਰਾ ਲੱਗ ਜਾਂਦੇ ਨੇ। ਜਿਨਾਂ ਨੂੰ ਅਗਰ ਐਮਰਜੈਂਸੀ 'ਚ ਮੰਗਾਨੀ। ਕੋਈ ਚੀਜ਼ਾਂ।
ਹਾਂਜੀ- ਹਾਂਜੀ ਏ ਉਹ ਵਧੀਆ ਮਿਲ ਜਾਂਦੇ ਆ ਨਾ ਔਨਲਾਈਨ ਵੀ।
ਹਾਂਜੀ, ਆਂ। ਜੀ ਹੁਣ ਮੈਂਨੇ, ਮਤਲਬ ਕਿਚਨ ਦਾ ਜੋ ਵਾਲਪੇਪਰ ਹੁੰਦਾ ਸਟੀਕਰ ਵਗੈਰਾ ਹੁੰਦਾ ਕਿਚਨ ਦਾ ਮੈਨੇ ਉਹ ਵੀ ਮੰਗਾਇਆ, ਕਾਫ਼ੀ ਵਧੀਆ ਨਿਕਲਿਆ ਉਹ ਵੀ, ਸਾਲ ਹੋ ਗਿਆ ਜਿੱਦਾ ਮਤ ਮਤਲਬ ਵਰਤਰੀਆਂ ਮੈਂ, ਅਹ, ਵਧੀਆ ਚੀਜ਼ਾਂ ਨਿਕਲਦੀਆਂ ਨਾਲੇ ਫਰਿਜ਼ ਦੇ ਜੋ ਥਾ ਨੀ, ਕਾਂਜ ਦੇ ਉੱਪਰ ਆਪਾਂ ਔਰ ਦੇ ਪਲਾਸਟਿਕ ਕਵਰ।
ਹਾਂਜੀ- ਹਾਂਜੀ।
ਉਹ ਵੀ ਮੰਗਾਏ ਸੀ। ਮਤਲਬ ਐਦਾਂ ਪਲਾਸਟਿਕ ਵਰਾਇਟੀ ਕੋ ਮਤਲਬ ਥੋੜੀ ਜੋ ਹੌਲੀ- ਹੌਲੀ ਜੋ ਚੀਜ਼ਾਂ, ਮਤਲਬ ਹੁੰਦੀ ਹਲਕੀ ਜੀ। ਉਹ ਮੈਂ ਮੰਗਾਂ ਲੈਂਨੀ ਆਂ, ਬਾਕੀ ਜੋ ਹੈ ਵੀ ਇਲੈਕਟ੍ਰੋਨਿਕ ਚੀਜ਼ਾਂ, ਉਹ ਥੋੜਾ ਮੈਂ ਪਰਹੇਜ ਹੀ ਕਰਦੀ ਆਂ।
ਹਾਂਜੀ ਜਿਵੇਂ ਹੁਣ, ਕੰਪਨੀ ਦੇ ਰਿਬੋਕ ਵਗੈਰਾ ਰੈਡ ਟੇਪ ਦੇ ਸ਼ੂਜ ਨੇ, ਇਹ ਵੀ ਔਫ ਤੇ ਚੱਲਦੇ ਨੇ ਨਹੀਂ ਤਾਂ, ਬਾਹਰੋਂ ਦੇ ਤੇ ਬਹੁਤ ਮਹਿੰਗੇ ਨੇ। ਇਹਨਾਂ ਦੇ ਓਫਰ ਕਾਫੀ ਲੱਗੀਆਂ ਹੁੰਦੀਆਂ ਨੇ, ਹਾਂ ਹਾਂਜੀ, ਹਾਂਜੀ ਜਿਵੇਂ ਅਠਾਰਾਂ-ਅਠਾਰਾਂ ਸੌ ਦੇ, ਦੋ-ਦੋ ਹਜ਼ਾਰ ਦੇ ਜੁੱਤੇ ਉਹ ਫਿਰ, ਆਪਾਂ ਨੂੰ ਹਜ਼ਾਰ ਐਵੇਂ ਮਿਲ ਜਾਂਦੇ ਨੇ, ਹਜ਼ਾਰ, ਅੱਠ ਸੌ- ਹਜ਼ਾਰ ਤੱਕ।
ਅੱਛਾ ਜੀ।
ਹਾਂਜੀ, ਹਾਂਜੀ ਮੰਗਾਂਦੇ ਰਹਿੰਦੇ ਅਸੀਂ ਵੀ। ਹਾਂ, ਵਧੀਆ ਨਿਕਲਦੀਆਂ ਨੇ ਇਹਨਾਂ ਦੀ
ਹਮ, ਉਹ ਨਿਕ ਨਿਕਲ ਜਾਂਦੇ ਕੁਝ, ਕੁੱਝ ਵੀ ਵਧੀਆ ਚੀਜ਼ ਐ। ਕਿਉਂਕਿ ਆਪਾਂ ਰਿਵਿਊ 'ਚ ਅਗਰ ਚੈੱਕ ਕਰਾਂਗੇ ਉੱਥੇ ਥੱਲੇ ਨਾ ਰਿਵਿਊ ਆਂਦਾ, ਲੋਕਾਂ ਦੇ ਕਮੇਂਟ ਆਂਉਦੇ ਨੇ। ਕਿ ਏ ਪ੍ਰੋਡਕਟ ਕਿੱਦਾਂ ਦਾ ਐ, ਕਿੱਦਾਂ ਕੀ ਏ ਹਨਾ ਫਿਰ ਵੋ ਦੇ ਹਿਸਾਬ ਨਾਲ ਕਿ ਮੈਂ ਔਡਰ ਕਰਦੀ ਆ ਅਗਰ ਕੌਲਟੀ ਵਧੀਆ ਹੋਵੇ ਤਾਂ ਈ ਮੈ ਉਨੂੰ ਔਡਰ ਪਲੇਸ ਕਰਦੀ ਆ ਨੀ ਤਾਂ ਫੇਰ ਨਈ ਕਰਦੀ ਮੈਂ।
ਹਾਂਜੀ ਕੁਝ ਚੀਜ਼ਾਂ ਐਹੋ ਜੀ ਆ ਵੀ ਨੇ ਜੋ ਮਾਰਕੀਟ 'ਚ ਨੀ ਹੈਗੀਆਂ ਔਨਲਾਈਨ ਮਿਲ ਜਾਂਦੀਆਂ ਨੇ ਬੱ ਚਿਆਂ ਨੂੰ ਜਿਆਦਾ ਪਤਾ ਹੁੰਦਾ ਐ, ਬੱਚੇ ਅੱਜ-ਕੱਲ ਕੈਂਦੇ ਨੇ ਕਿ ਸਾਨੂੰ ਏ ਚੀਜ਼ ਚਾਈਦੀ ਐ ਫਿਰ ਓ ਏ ਓਨਲਾਈਨ ਹੀ ਮਿਲਦੀਆਂ ਨੇ।
ਹਾਂਜੀ ਹੁਣ ਆਪਾਂ ਬੱਚਿਆਂ ਦਾ ਵੀ ਦੇਖ ਲੋ ਐਗਜ਼ਾਮਪਲ ਜਿੱਦਾਂ ਅ ਕੋਈ ਬੱਚਿਆਂ ਦੇ ਬੁੱਕਸ ਸਟੇਸ਼ਨਰੀ ਸ ਸਮਾਨ ਜਿੱਦਾਂ ਰਬਰ-ਇਰੇਜ਼ਰ ਵਗੈਰਾ ਪੈਨਸਿਲ ਓ ਕਿੰਨੇ ਡਿਫਰੈਂਟ-ਡਿਫਰੈਂਟ ਅਲੱਗ ਟਾਈਪ-ਟਾਈਪ ਦੇ ਕਲਰ ਵਗੈਰਾ ਆਂਦੇ ਨੇ ਓ ਫਿਰ ਦੇਖੇ ਨਾ ਇੱਛਾ ਹੁੰਦੀ ਕਿ ਹਾਂ ਏਈ ਵਧੀਆ ਲੱਗ ਰੇਆ ਬੱਚੇ ਵੀ ਬੋਲਦੇ ਨੇ ਮੰਮਾ ਆ ਮੰਗਾਓ। ਫਿਰ ਮੰਗਾਂਣਾ ਪੈਂਦਾ ਚਲੋ, ਕੀ ਏ ਪੰਜਾਹ-ਸੌ ਰੁਪਏ ਦੀ ਚੀਜ਼ ਹਨਾ। ਫੇਰ ਮੰਗਾ ਲੈਂਨੇ ਆ ਅਸੀਂ ਫਿਰ ਤਾਂ ਓ ਉਦਾਂ, ਉਦਾਂ ਦੀ ਚੀਜ਼ਾਂ ਅਸੀਂ ਮੰਗਾ ਲੈਂਨੇ ਆ। ਬਾਕੀ ਮਹਿੰਗੀ ਚੀਜ਼ਾਂ ਨੀ ਅਸੀਂ ਔਡਰ ਕਰਦੇ ਨੇ।
ਹਾਂਜੀ ਕਈਆਂ ਨਾਲ ਜਿਵੇਂ ਓਫਰ ਲੱਗਿਆ ਬਾਏ ਵੱਨ ਗੈਟ ਵੱਨ ਫਰੀ ਕਈਆਂ ਨਾਲ ਟੂ ਫਰੀ। ਐਹੋ ਜੀ ਚੀਜ਼ਾਂ ਬੋਤ ਹੈਗੀਆਂ ਨੇ।
ਹਾਂਜੀ। ਨਈ ਚੀਜ਼ਾਂ ਤੋਂ ਮਿਲਦੀ ਏ ਵਧੀਆ ਓਨਲਾਈਨ ਵੀ ਵਧੀਆ ਮਿਲ ਜਾਂਦੀ ਏ, ਜਿਦਾਂ ਕੁਛ ਕੇ ਬਸ ਇਲੈਕਟ੍ਰੋਨਿਕ ਚੀਜ਼ਾਂ ਨੀ ਮੈਂ ਮੰਗਾਂਨੀ ਆ।
ਨਈ ਓ ਤਾਂ ਚਲੋ ਏ ਐ ਕਿ ਬੰਦਾ ਬਾਰੋਂ ਈ‌ ਲੈਂਦੇ, ਹਾਂ ਤਾਂ ਕੇ ਨਈ ਵਿਸ਼ਵਾਸ ਕੀਤਾ ਜਾਂਦਾ ਆਪ ਦੇਖ ਕੇ ਫੇਰ ਈ ਲੋ ਤਾਂ ਜਿਆਦਾ ਬੈਸਟ ਐ।
ਸਈ ਗੱਲ ਐ, ਔਰ ਇੱ ਕ ਮਤਲਬ ਗੈਸ ਚੁੱਲਾ ਹੋ ਗਿਆ ਫੋਰ ਬਰਨਲ ਦਾ ਓ ਵੀ ਔਨਲਾਈਨ ਇੰਨਾ ਮਤਲਬ ਵਧੀਆ ਦਿਖਾਂਦਾ ਸਸਤਾ ਦਿ ਖਾਂਦਾ ਆਪਾਂ ਬਾਹਰ ਦੇਖਦੇ ਆ ਓ ਥੋੜਾ ਮਹਿੰਗਾ ਦਿਖਾਂਦਾ ਐ।
ਹਾਂਜੀ ਬਟ ਓ ਅਸੀਂ ਮੰਗਾਇਆ ਸੀ ਉਦੇ ਸੈੱਲ ਵੀਕ ਬੋ ਛੇ ਤੀ ਹੋ ਜਾਂਦੇ ਨੇ ਤੇ ਖ਼ਰਾਬ ਵੀ ਓ ਜਲਦੀ ਹੋ ਗਿਆ ਸਾਡਾ ਤਾਂ।
ਕਾਦਾ?
ਅ ਗੈਸ ਚੁੱਲਾ।
ਅੱਛਾ।
ਹਾਂਜੀ ਥਰੀ ਬਰਨਰ ਆਲਾ ਮੰਗਵਾਇਆ ਸੀ ਬਟ ਓ ਖ਼ਰਾਬ ਹੋ ਗਿਆ ਸੀ।
ਅੱਛਾ ਨੀ ਇੱਕ ਵਧੀਆ ਕੰਪਨੀ ਦੇ ਵੀ ਆਂਦੇ ਨਾ
ਹਾਂਜੀ ਜਿਵੇਂ ਪ੍ਰੈਸਟੀਜ ਵਗੈਰਾ ਵਧੀਆ ਨੇ।
ਮੈਂ ਤਾਂ ਹਲੇ ਮੰਗਾਇਆ ਨੀ ਮੈਂ ਸੋ ਦੇਖ ਰੀ ਸੀ ਕਿਉਂਕਿ ਮੈਨੇ ਇਕੱਲਾ ਉਦੇ ਵਿੱਚ ਰੇਟ ਦੇਖਿਆ ਸੀ ਉਦਾਂ ਪ੍ਰਾਈਜ਼ ਕਿ ਏਦੇ ਵਿੱਚ ਸਸਤਾ ਦਿਖਾ ਰੇਆ ਸੀ ਔਰ ਮੈਂ ਬਾਹਰ ਥੋੜਾ ਮਤਲਬ ਲਾਇਆ ਕੀ ਹਿਸਾਬ ਉੱਥੇ ਥੋੜਾ ਮਹਿੰਗਾ ਸੀ ਬਾਹਰ ਪਾਸੇ ਦੁਕਾਨ ਵਿੱਚ।
ਹਾਂਜੀ ਮਹਿੰਗਾ ਸੀ ਫਿਰ ਅਸੀਂ ਰਿਟਰਨ ਕੀਤਾ ਫਿਰ ਉਨਾਂ ਨੇ ਭੇਜਤਾ ਸਾਨੂੰ ਵਧੀਆ।
ਅੱਛਾ।
ਤੇ ਵਧੀਆ ਆ ਗਿਆ ਸੀ।
ਹੂੰ।
ਕੰਪਨੀ ਤਾਂ ਭੇਜ ਦਿੰਦੀ ਆ ਦੇਖੋ ਅੱਗੇ ਕੀ ਆ ਅ ਹੁੰਦਾ ਫਰੋਡ ਫਿਰ ਓ ਕੁਛ ਕੈ ਨੀ ਸਕਦੇ।
ਸਕਦੇ ਸਈ ਗੱਲ ਐ।
ਹਾਂਜੀ-ਹਾਂਜੀ।
ਹੋਰ ਜੀ
ਬਸ ਜੀ ਵਧੀਆ ਜੀ ਤੁਸੀਂ ਦੱਸੋ, ਕੰਮ ਵਗੈਰਾ ਹੋ ਗਯਾ ਘਰ ਦਾ?
ਹਾਂ, ਘਰ ਦਾ ਸਾਰੇ ਕੰਮ ਨੀਬੜ ਗਏ ਨੇ ਬੱਚੇਆਂ ਨਾਲ ਤਾਂ ਕੰਮ ਫੇਰ ਕਰਨਾ ਪੈਂਦਾ ਓ ਨੂੰ ਮੋਬਾਇਲ ਦੇਦੋ ਬੈਠੀ ਰੈਂਦੇ ਨੇ ਫੇਰ ਕਾਮ ਨੀਬੜ ਪੜ ਗਯਾ ਮੋਬਾਈਲ ਲੈ ਲਓ ਓਨਾਂ ਤੋਂ।
ਬੱਚੇ ਛੋਟੇ ਨੇ
ਹੋਰ
ਹਾਂ ਬੱਚੇ ਛੋਟੇ ਨੇ ਫੇਰ ਸਕੂਲ ਨੀ ਗਏ ਅੱਜ?
ਗੁੜੀਆ ਤਾਂ ਗਈਏ ਸਵੇਰੇ ਸਕੂਲ, ਇੱਕ ਕਾਕਾ ਹੈਗਾ ਛੋਟਾ ਹੈਗਾ ਓ। ਓ ਸੁੱਤਾ ਪੇਆ ਹੁਣ ਤਾਂ, ਹਾਂਜੀ।
ਮੈਂ ਵੀ ਬਸ ਮੈਂ ਕੇਆ ਚਲੋ ਮੈਂ ਦੀਦੀ ਨੂੰ ਫੋਨ ਕਰਦੀ ਆ। ਗੱਲਕਰਲੀਏ ਫ੍ਰੀਓ ਬੈਠੇ ਸੀ।
ਕੋਈ ਨੀ ਕਰਿਆ ਕਰੋ, ਕੋਈ ਗੱਲ ਨੀ ਠੀਕੈ। ਕਰਦੀਆਂ ਭੈਣ ਜੀ ਥੋਨੂੰ ਬਾਦ ਕਰਦੀ ਆ ਫੇਰ ਮੈਂ ਥੋੜਾ। ਆਰਾਮ ਕਰ ਲਾ ਕਾਕਾ ਸੁੱਤਾ ਪਿਆ ਹੁਣ।
ਠੀਕੈ ਜੀ।
ਠੀਕ ਏ ਜੀ ਭੈਣ ਜੀ ਸਸ਼ੀ ਅਕਾਲ ਜੀ, ਹਾਂਜੀ।